ਵਧੀਆ ਤੁਸੀ ਸੁਣਾਓ ਹਾਂਜੀ-ਹਾਂਜੀ ਖਾਲੀ ਜੀ ਤੁਸੀ ਖਾਲੀ।
ਬਸ ਜੀ ਬਸ ਬੈਠੀ ਸੀ ਰੋਟੀ ਤੇ ਖਾ ਲਈ ਅੰਬ ਖਾ ਰਹੀ ਸੀ ਮਨ ਕਰ ਰਿਹਾ ਸੀ ਅੰਬ ਖਾਣ ਦਾ ਹੁਣ ਅੰਬ ਖਾਣ ਲੱਗੀ ਆ।
ਕੱਲ ਗੱਲ ਕਰੋਗੀ ਪਤਾ ਆ ਬਸ ਵਧੀਆ ਤੁਸੀ ਸੁਣਾਓ।
ਵਧੀਆ ਜੀ ਵਧੀਆ ਮੈਂ ਨਾ ਅੱਜ। ਇਹਦਾ ਮਤਲਬ ਮੇਰੇ ਬੱਚੇ ਸੀਗੇ ਅੱਜ ਸਕੂਲ ਤੋਂ ਵਾਪਿਸ ਆ ਰਹੇ ਸੀਗੇ ਤੇ ਮੈਂ ਦੇ। ਦੇਖਿਆ ਜਿਹੜੇ ਬੱਚੇ ਹੈਗੇ ਛੋਟੇ-ਛੋਟੇ ਉਹ ਜਿਹੜੇ ਅੱਜ ਕੱਲ ਫਾਸਟ ਫੂਡ। ਚੱਲ ਨੀ ਗਿਆ ਉਹ ਬਹੁਤ ਪਸੰਦ ਕਰ ਰਹੇ ਨੇ ਜਿਹੜਾ ਪੀਜ਼ਾ ਹੋ ਗਿਆ ਬਰਗਰ ਹੋ ਗਈਆਂ ਨੇ ਇਹ ਜਿਹੜੇ ਨੂਡ। ਡਲ ਹੋ ਗਏ ਨੇ ਇਹ ਬੜਾ ਖਾਣ ਲੱਗ ਗਏ ਨੇ ਅੱਜ ਕੱਲ੍ਹ।
ਹਾਂਜੀ ਉਹ ਬੱਚਿਆਂ ਨੂੰ ਫਾਸਟ ਫੂਡ ਪਸੰਦ ਹੀ ਬੜਾ ਵਾ ਤੇ। ਜਿਹੜੇ ਫਰੈਂਚ ਫਰਾਈਜ਼ ਵਗੈਰਾ ਹੋ ਗਏ ਨਿਊਡਲ ਤ ਤਲੀਆਂ ਹੋਈਆਂ ਓਇਲੀ ਚੀਜ਼ਾਂ ਹੋ ਗਈਆਂ। ਇਹ ਬਹੁਤ ਪਸੰਦ ਆ ਬੱਚਿਆਂ ਨੂੰ
ਆਹੋ ਤੇਲ ਦੇ ਜਿਹੜੀ ਚੀਜ਼ਾਂ ਨੇ ਬੜੀ ਪਸੰਦ ਕਰਦੇ ਨੇ ਬਾਹਰ ਵਾਲੀ ਬੱਚੇ ਪਰ ਜਿਹੜੀ ਅਮ ਮੈਂ ਤੇ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਜਿਹੜਾ ਬਾਹਰ ਦਾ ਖਾਣਾ ਪੀਣਾ ਉਹ ਜ਼ਿਆਦਾ ਨਹੀਂ ਖਾਣਾ ਕਿਉਂਕਿ ਮੈਨੂੰ ਲੱਗਦਾ ਇਹਨੂੰ ਖਾ ਕੇ ਨਾ ਬੱਚੇ ਜ਼ਿਆਦਾ ਬਿਮਾਰ ਹੋ ਜਾਂਦੇ ਨੇ।
ਹਾਂਜੀ ਕਿਉਂਕਿ ਇਹਨਾਂ ਨੂੰ ਉਹ ਗੰਦੇ ਤੇਲ ਚ ਤਲਦੇ ਆ ਫੇਿਰ ਇਹਨਾਂ ਨੂੰ ਮਸਾਲੇ ਲਾਏ ਹੁੰਦੇ ਆ। ਉਹ ਸਾਰਾ ਅੰਦਰ ਖ਼ਰਾਬ ਕਰਦੇ ਹੈ।
ਉਹ ਸਹੀ ਗੱਲ ਹੈ ਜੀ ਇਹ ਮਸਾਲੇ ਨਮਕ ਤੇਲ ਜਿਹੜੇ ਹੁੰਦੇ ਆ ਨਾ ਇਹ ਬੱਚੇ ਦੇ ਸਵਸਥ ਲਈ ਨਾ ਬਿਲਕੁਲ। ਚੰਗੇ ਨੀ ਹੈਗੇ ਤੇ ਮੈਨੂੰ ਤਾਂ ਲੱਗਦਾ ਬੱਚਿਆਂ ਨੂੰ ਖਾਣਾ ਹੀ ਨਹੀਂ ਚਾਹੀਦਾ।
ਹਾਂਜੀ-ਹਾਂਜੀ ਘਰ ਦਾ ਖਾਣਾ। ਖਾਣ ਸਭ ਤੋਂ ਵਧੀਆ ਹੈਗੀਆਂ ਦਾਲ ਸਬਜ਼ੀਆਂ ਸਲਾਦ ਖਾਣ ਦਹੀਂ ਚੌਲ ਹਰ ਕੋ ਖਾਣ ਉਹ ਵਧੀਆ।
ਉਹ ਸਹੀ ਗੱਲ ਹੈ ਜਿਹੜਾ ਇਹ ਦਾਲ ਸਬਜ਼ੀਆਂ ਨੇ। ਰੋਟੀ ਨੇ ਚਾਵਲ ਹੈ ਇਹ ਸਲਾਦ ਹੈ ਇਹ ਸਰੀਰ ਨੂੰ ਨਾ ਪੋਸ਼ਣ ਵੀ ਦਿੰਦਾ ਤੇ ਤੇ ਬੱਚੇ ਨੂੰ ਸਵਸਥ ਰੱਖਦਾ ਹੈ
ਹਾਂਜੀ-ਹਾਂਜੀ ਪਰ ਇਹਨ ਇਹ ਬੱਚਿਆਂ ਨੂੰ ਇਹ ਪਸੰਦ ਨੀ ਹੁੰਦਾ ਘਰ ਦਾ ਖਾਣਾ ਤੇ
ਨਾ-ਨਾ ਘਰ ਦੇ ਖਾਣਾ ਬਣਾਆ ਪਸੰਦ ਨਹੀਂੀ ਕਰਦੇ ਇਹਨਾਂ ਨੂੰ ਘਰ ਦਾ ਖਾਣਾ ਸਵਾਦਿਸ਼ਟ ਲੱਗਦਾ ਹੀ ਨੀ ਹੈ ਇਹਨਾਂ ਨੂੰ ਲੱਗਦਾ ਹੈ ਜਿਹੜੇ ਅਲੱਗ-ਅਲੱਗ ਤਰੀਕੇ ਨਾਲ ਬਣ ਰਿਹਾ ਬਾਹਰ ਦਾ ਇਹ ਜਿਹੜਾ ਭੋਜਨ ਹੈ ਇਹ
ਹਾਂਜੀ ਹਾਂ ਆਹੋ ਮੇਰੀ ਮੰਮੀ ਵੀ ਕਹਿੰਦੇ ਹੁੰਦੇ ਵੀ ਸੈਂਡਵਿਚ ਜਿਹੜਾ ਚਿੱਲਾ ਪੋਹਾ ਬਣਾਉਂਦੇ ਹੈਗੇ ਪਰ ਹਾਨੂੰ ਸਵਾਦ ਨਹੀਂੀ ਲੱਗਦਾ
ਪਰ ਇਹ ਸਭ ਤੋਂ ਜ਼ਿਆਦਾ ਪੋਸ਼ਟਿਕ ਚੀਜ਼ਾਂ ਨੇ ਜਿਹੜੇ ਆਪਾਂ ਘਰ ਬਣਾਉਂਦੇ ਹਾਂ
ਹਾਂਜੀ-ਹਾਂਜੀ ਸਾਡੇ ਘਰ ਮੰਮੀ ਅਡੇ ਘਰ ਹੀ ਬਣਾ ਦਿੰਦੇ ਸਾਨੂੰ ਪੀਜ਼ਾ ਬਰਗਰ ਜਿੰਨਾ ਇਹ ਆਪਾਂ-ਆਪਾਂ ਹਾਂ-ਹਾਂ ਹਾਂਜੀ-ਹਾਂਜੀ-ਹਾਂਜੀ ਜਿਹੜੇ ਵਧੀਆ ਹੁੰਦੇ ਆ ਮਤਲਬ ਘਰ ਦੀ ਚੀਜ਼ ਘਰ ਦੀ ਵਧੀਆ ਹੁੰਦੀ ਜੇ ਬਾਹਰ ਦੀ ਆਪਾਂ ਪਤਾ ਨਹੀਂ ਹੁੰਦਾ ਕਿਸ ਚੀਜ਼ ਨਾਲ ਬਣਾਉਂਦੇ ਕਿੱਦਾਂ ਬਣਾਉਂਦੇ ਉਹ
ਹਾਂ ਬਾਹਰ ਦਾ ਤਾਂ ਪਤਾ ਹੀ ਨਹੀਂ ਹੈ ਜਿਹੜੇ ਬਰਗਰ ਨੇ ਕਿ ਕਿਹੜੇ ਤੇਲ ਚ ਬਣਾ ਰਹੇ ਨੇ ਹੱਥ ਉਹਨਾਂ ਦੇ ਸਾਫ਼ ਹੈਗੇ ਨਹੀਂ ਹੈਗੇ ਤੇ ਘਰ ਆਪਾਂ ਕੰਮ ਤੇਲ ਚ ਬਣਾ ਸਕਦੇ ਤੇ ਤਾਜ਼ੀ ਸਬਜ਼ੀਆਂ ਨਾਲ ਇਹ ਚੀਜ਼ਾਂ ਬਣਾ
ਹਾਂਜੀ- ਹਾਂਜੀ- ਹਾਂਜੀ ਜਦੋਂ ਆਪ ਆਪਾਂ ਰੋਜ਼ ਹੀ ਖਾ ਜਦੋਂ ਚਲੋ ਇੱਕ ਦੇ ਦਿਨ ਦਾ ਤੇ ਕੋਈ ਗੱਲ ਨੀ ਆਪਾਂ ਖਾਂਦੇ ਹਾਂ ਜਦੋਂ ਆਪਾਂ ਰੋਜ਼ ਰੋਜ਼ ਹੀ ਖਾਣ ਲੱਗ ਜਾਣਾ ਫੇਰ ਉਹ ਦੀਹ ਦਿੱਕਤ ਆਉਂਦੀ ਪੇਟ ਦੀ ਸਮੱਸਿਆ ਸਮੱਸਿਆਵਾਂ ਹੋ ਜਾਂਦੀਆਂ
ਉਹ ਤੇ ਹੈ ਹੀ ਇਸਦੇ ਨਾਲ ਤੇ ਮੋਟਾਪਾ ਵਦ ਠੀਕ ਹੈ ਪਾਚਨ ਦੀ ਸਮੱਸਿਆ ਹੋ ਜਾਂਦੀ ਹੈ ਦੰਦ ਵੀ ਖ਼ਰਾਬ ਹੁੰਦੇ ਨੇ ਬੱਚਿਆਂ ਦੇ ਤੇ ਹੋਰ ਵੀ ਕਈ ਸਮੱਸਿਆ ਨੇ ਜਿਹੜੀ ਸਵਾਸਥ ਤੋਂ ਸੰਬੰਧੀ ਇਹਨਾਂ ਦੀ ਉਹ ਵੱਧਦੀ ਜਾ ਰਹੀ ਹੈ ਕਿਉਂਕਿ ਇਹ ਬਾਹਰ ਦਾ ਖਾਣਾ ਬਹੁਤ ਜ਼ਿਆਦਾ
ਹਾਂ ਮੈਂ ਤੇ ਘੱਟ ਵੱਧ ਹੀ ਖਾਂਦਾ ਹੁੰਨਾ ਵ ਹਾਂਜੀ ਮੈਂ ਤੇ ਬਹੁਤ ਘੱਟ ਖਾਨਾ ਹੈਗਾ ਵਾਂ ਮੈਨੂੰ ਪਤਾ ਇਹ ਚੀਜ਼ਾਂ ਵੀ ਕਦੀਆਂ ਹਾਂਜੀ ਹਾਂਜੀ ਬਹੁਤ ਜ਼ਰੂਰੀ ਕਿਉਂਕਿ ਬਾਹਰ ਦਾ ਦੇਖੋ ਬਾਹਰ ਦਾ ਸਾਨੂੰ ਨੀ ਹਾਂਜੀ ਹਾਂਜੀ ਸਾਨੂੰ ਪਤਾ ਨੀ ਹੈਗਾ ਬਾਹਰ ਉਹ ਕਿੱਦਾਂ ਬਣਾਉਂਦੇ ਹੈਗੇ ਚੀਜ਼ਾਂ ਪਤਾ ਨੀ ਕਿ ਕਿਹੜੇ ਕਿਹੜੇ ਮਸਾਲੇ ਪਾਉਂਦੇ ਆ ਜਿਹੜਾ ਸਾਡੇ ਸਾਡੇ ਲਈ ਸਰੀਰ ਲਈ ਖ਼ਰਾਬ ਹੈਗੇ
ਮੈਂ ਤੇ ਕੋਸ਼ਿਸ਼ ਕਰਦੀ ਹਾਂ ਜ਼ਿਆਦਾਤਰ ਘਰ ਹੀ ਬਣਾਵਾਂ ਭੋਜਨ ਤੇ ਇਹਨਾਂ ਨੂੰ ਘਰ ਹੀ ਖੁਆਵਾਂ ਮੈਂ ਕਿਹਾ ਤੁਸੀਂ ਜਿਹੜੀ ਬਾਹਰ ਦੀ ਜਿਹੜੀ ਵੀ ਚੀਜ਼ ਖਾਣੀ ਹੈ ਤੁਸੀਂ ਮੈਨੂੰ ਦੱਸ ਦੋ ਪਰ ਬਾਹਰ ਦੀ ਫਰਮਾਇਸ਼ਾਂ ਨਾ ਕਰੋ ਮਤਲਬ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਆਪਾਂ ਬਾਹਰਦੇ ਹੋ ਨੁ ਨੂਡਲ ਹੈਗੇ ਨੇ ਬਰਗਰ ਹੈਗੇ ਨੇ ਉਹ ਖਾਣੇ ਆ ਮੈਨੂੰ ਦੱਸ ਦੋ ਮੈਂ ਘਰ ਹੀ ਬਣਾ ਦਵਾਂਗੀ ਤੇ ਸਬਜ਼ੀਆਂ ਵੱਧ ਮਤਲਬ ਕਿ ਸਵਾਸ ਸਵਾਸਥ ਦੇ ਲਈ ਤਾਂ ਤੁਹਾਡੇ ਲਈ ਸਹੀ ਹੋਏਗੀ
ਹਾਂਜੀ- ਹਾਂਜੀ -ਹਾਂਜੀ -ਹਾਂਜੀ ਮੈਂ ਮੈਂ ਖੁਦ ਮੈਂ ਘਰ ਦੀਆਂ ਚੀਜ਼ਾਂ ਬਣਾ ਕੇ ਖਾਦਾ ਹੁੰਨਾ ਕਦੀ ਕਦਾਰ ਹੋੋ ਜਾਏ ਇੱਕ ਅੱਧੀ ਵਾਰੀ ਮਹੀਨੇ ਚ ਤੇ ਮੈਂ ਬਾਹਰੋਂ ਖਾਣ ਨਾ ਹੁੰਦਾ ਵੈਸੇ ਮੈਂ ਜ਼ਿਆਦਾ ਘਰ ਹੀ ਖਾਂਦਾ
ਹ ਘਰ ਹੀ ਖਾਣਾ ਚਾਹੀਦਾ ਦੇਖੋ ਜਿਹੜੇ ਘਰ ਦਾ ਸਵਾਦ ਹੈ ਨਾ ਉਹ ਤੁਹਾਨੂੰ ਕਿੱਧਰੇ ਨੀ ਮਿਲੇਗਾ, ਇੱਕ ਵਾਰੀ ਮੈਂ ਬਾਹਰ ਰਹਿਣ ਗਈ ਸੀ, ਮੇਰੀ ਨੌਕਰੀ ਲੱਗ ਗਈ ਸੀਗੀ ਬਾਹਰ ਰਹਿ ਹਨਾ ਤੇ ਮੈਂ ਉੱਥੇ ਰਹਿਣ ਗਈ ਸੀ, ਬਾਹਰ ਕੱਲੀ ਸੀ ਘਰ ਵਾਲੇ ਤੇ ਮੇਰੇ ਉੱਧਰ ਹੀ ਸੀ ਤੇ ਮੈਂ ਬਾਹਰ ਰਹਿਣ ਗਈ ਸੀ, ਉਦੋਂ ਫਿਰ ਮੈਨੂੰ ਮਤਲਬ ਜਦੋਂ ਮੈਂ ਸਵੇਰੇ ਕੰਮ ਤੇ ਜਾਣਾ ਤੇ ਸ਼ਾਮੀ ਵਾਪਿਸ ਆਣਾ ਤੇ ਰੋਟੀ ਬਣਾਉਣ ਦਾ ਤੇ ਮੈਨੂੰ ਦੇਖ ਸਮੇਂ ਲੱਗਦਾ ਨੀ ਸੀਗਾ ਹਨਾ, ਤੇ ਫੇਰ ਮੈਂ ਥੱਕ ਜਾਣੀ ਸੀਗੀ ਤੇ ਰੋਟੀ ਮੈਂ ਬਾਹਰੋਂ ਹੀ ਲੈ ਲੈ ਕੇ ਆਦੀ ਸੀ ਕਦੀ ਮੈਂ ਨੂਡਲਸ ਲਿਆਈ ਕਦੀ ਮੈਂ ਬਰਗਰ ਲਿਆਈ ਤੇ ਮੈਂ ਬਾਹਰੋਂ ਹੀ ਲੈ ਆਦੀ ਸੀ ਤੇ ਫੇਰ ਮੇਰਾ ਇੰਨਾ ਜ਼ਿਆਦਾ ਨਾ ਤੈਨੂੰ ਦੱਸਾਂ, ਕਿ ਮੇਰਾ ਇੰਨਾ ਪੇਟ ਖ਼ਰਾਬ ਹੋ ਗਿਆ ਸੀ ਕਿ ਡਾਕਟਰ ਨੇ ਮੈਨੂੰ ਕਿਹਾ, ਜਿਹੜੇ ਤੁਸੀਂ ਰੋਜ਼-ਰੋਜ਼ ਬਾਹਰ ਦੀ ਚੀਜ਼ਾਂ ਖਾ ਰਹੇ ਹੋ ਨਾ ਤੇ ਇਹਦੇ ਕਰਕੇ ਤੁਹਾਡਾ ਪੇਟ ਖਰਾਬ ਹੋ ਗਿਆ, ਫਿਰ ਮੇਰੀ ਮੰਮੀ ਜੀ ਨੇ ਮੈਨੂੰ ਕਿਹਾ ਕਿ ਤੂੰ ਤੇ ਵਾਪ ਵੀ ਸੀ ਆ ਜਾ ਇਨੀ ਤੂੰ ਨੌਕਰੀ ਤੋਂ ਪੈਸੇ ਨੀ ਕਮਾਨੇ ਜਿੰਨੇ ਤੁਸੀਂ
ਹਾਂਜੀ-ਹਾਂਜੀ-ਹਾਂਜੀ ਦਵਾਈਆਂ ਵਗੈਰਾ ਡਾਕਟਰ ਦੀ ਫ਼ੀਸ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਹ ਨਾਲ ਦਵਾਈਆਂ ਲੈਣ ਜਾਓ ਉੱਥੇ
ਉਹੀ ਤੇ ਇਸ ਕਰਕੇ ਘਰ ਦਾ ਜਿਹੜਾ ਸਵਾਦ ਹੈ, ਘਰ ਦਾ ਜਿਹੜਾ ਖਾਣਾ ਹੈ ਤਾਜ਼ੀ ਸਬਜ਼ੀਆਂ ਨੇ ਤੇਲ ਨੇ ਮਸਾਲੇ ਨੇ ਉਹ ਘਰ ਦੇ ਬਣੇ ਹੀ ਚੰਗੇ ਲੱਗਦੇ।
ਹਾਂਜੀ-ਹਾਂਜੀ, ਕਿਉਂਕਿ ਬਾਜ਼ਾਰ ਤਾਂ ਅਸੀਂ ਦੇਖਿਆ ਨੀ, ਵੀ ਕਿ ਕਿੱਦਾਂ ਬਣਾਦੇ ਆ ਜਿਹੜਾ ਅੱਜ ਵਾਲਾ ਤੇਲ ਉਹੀ ਕੱਲ੍ਹ ਯੂਜ ਕਰ ਲੈਣਾ ਇਹਨਾਂ ਨੇ ਫਿਰ ਪਰਸੋਂ ਉਹ ਬਸ ਏਦਾਂ ਹੀ ਸਾਰਾ ਖ਼ਰਾਬ ਹੋਈ ਜਾਂਦਾ
ਉਹੀ ਤੇ ਇੱਕੋ ਤੇਲ ਚ ਪਤਾ ਨੀ ਮਹੀਨਾ ਮਹੀਨਾ ਲੱਗੇ ਰਹਿੰਦੇ, ਨੇ ਲਗੇ ਰਹਿੰਦੇ ਨੇ ਬਦਲਦੇ ਤੇ ਹੈ, ਨੀ ਹੈ ਲੋਕ
ਹਾਂਜੀ, ਹਾਂਜੀ, ਹਾਂਜੀ
ਤੇ ਇੰਨੀ ਬਿਮਾਰੀਆਂ ਫੈਲ ਜਾਂਦੀ ਹੈ, ਫਿਰ ਮੈਂ ਤੇ ਬੱਚਿਆਂ ਨੂੰ ਮਨਾ ਹੀ ਕੀਤਾ ਕੀਤਾ ਹੈ ਵੀ ਤੁਸੀਂ ਵੀ ਨਹੀਂ ਜਾਣਾ ਫਿਰ ਜਦੋਂ ਮੈਂ ਵੀ ਨੌਕਰੀ ਕਰਨ ਬਾਹਰ ਗਈ ਸੀ ਤੇ ਮੇਰੀ ਮੰਮੀ ਜੀ ਨੇ ਮੈਨੂੰ ਵੀ ਮਨਾ ਕਰਤਾ ਕਿ ਤੂੰ ਵੀ ਇੱਧਰ ਹੀ ਆ ਜਾ ਇੱਧਰ ਹੀ ਆ ਕੇ ਤੂੰ ਘਰ ਦੀ ਰੋਟੀ ਖਾ ਆਪਾਂ ਘੱਟ ਪੈਸੇ ਚ ਗੁਜ਼ਾਰਾ ਕਰ ਲਾਂਗੇ, ਪਰ ਬਿਮਾਰੀਆਂ ਚ ਨਹੀਂ ਲਾਣਾ ਆਪਣਾ ਪੈਸਾ
ਓਨਾ ਤੁਸੀਂ ਉਹ ਚ ਨੀ ਕਮਾਉਣਾ ਨੌਕਰੀ ਤੇ ਨੀ ਜਿੰਨਾ ਤੁਸੀਂ ਔਤੇ ਲਾ ਪੈਣਾ ਆਪਣੀ ਦਵਾਈਆਂ ਦੇ
ਉਹੀ ਗੱਲ ਹੈ ਨਾ ਉਹੀ ਤੇ ਫਿਰ ਮੈਂ ਕਿਹਾ ਚਲੋ, ਗੱਲ ਇਹ ਵੀ ਸਹੀ ਹੈ ਫੀਰ ਮੇਰਾ ਸਰੀਰ ਵੀ ਵੱਧਦੀ ਜਾ ਰਿਹਾ ਸੀ, ਵੱਧਦੀ ਜਾ ਰਿਹਾ ਸੀ ਮੈਂ ਇੰਨੀ ਮੋਟੀ ਹੋ ਗਈ ਸੀਗੀ। ਮੈਂ ਤੁਹਾਨੂੰ ਕੀ ਦੱਸਾਂ ਮੇਰਾ ਨੱਬੇ ਕਿੱਲੋ ਵਜ਼ਨ ਹੋ ਗਿਆ ਸੀ, ਤੇ ਡਾਕਟਰ ਨੇ ਮੈਨੂੰ ਕਿਹਾ ਤੁਸੀਂ ਸੈਰ ਕਰੋ ਤੁਸੀਂ ਥੋੜਾ ਘੁੰਮੋ ਫਿਰੋ ਨਹੀਂ ਤੇ ਇਹ ਤੁਹਾਡਾ ਸੋ ਪਹੁੰਚ ਜੇਗਾ ਮੈਨੂੰ ਕੱਪੜੇ ਵੀ ਨੀ ਆਦੇ ਸੀ ਤੁਸੀਂ ਮੰਨੋਗੇ ਮੈਂ ਬਾਜ਼ਾਰ ਜਾਂਦੀ ਹੁੰਦੀ ਸੀ ਪਹਿਲੇ ਅਹ ਮਤਲਬ ਕਿ ਆਪਣੇ ਜਿਹੜੇ ਮੇਰੇ ਸਾਈਜ਼ ਦੇ ਕੱਪੜੇ ਸੀਗੇ, ਲੈਣ ਜਾਂਦੇ ਹੁੰਦੇ ਸੀ ਮੈਨੂੰ ਕੱਪੜੇ ਵੀ ਨੀ ਮਿਲਦੇ ਸੀ, ਤੇ ਮੈਨੂੰ ਉਹਨੂੰ ਸ਼ਰਮ ਆਉਂਦੀ ਸੀ, ਕਿ ਹਾਏ ਮੈਂ ਕਿੰਨੀ ਮੋਟੀ ਹੋ ਗਈ ਹੈ ਲੋਕੀ ਮੈਨੂੰ ਦੇਖ ਦੇਖ ਕੇ ਹਰਦੇ ਸੀਗੇ ਤੇ ਫਿਰ ਮੈਂ ਥੋੜ੍ਹਾ ਆਪਣੇ ਉੱਥਤੇ ਕਾਬੂ ਕੀਤਾ ਘਰ ਦਾ ਖਾਣਾ ਸ਼ੁਰੂ ਕੀਤਾ ਰੋ ਰੋਜ਼ ਮੈਂ ਸਵੇਰੇ ਪੰਜ ਵਜੇ ਉੱਠ ਕੇ ਸੈਰ ਤੇ ਜਾਨੀ ਸੀਗੀ। ਰਾਤੀ ਜਾਂਦੀ ਸੀਗੀ, ਤੇ ਮੈਂ ਯੋਗਾ ਵੀ ਕਰਦੀ ਸੀ। ਸਭ ਕੁਛ ਮੈਂ ਕੀਤਾ ਤਾਂ ਜਾ ਕੇ ਹੁਣ ਮੇਰਾ ਸੱਤਰ ਹੋਇਆ, ਪਰ ਸੱਤਰ ਵੀ ਮੈਨੂੰ ਜ਼ਿਆਦਾ ਹੀ ਲੱਗ ਰਿਹਾ
ਨਹੀਂ ਸੱਤਰ ਤੇ ਚਲੋ ਆਮ ਹੁੰਦਾ ਹੈ, ਮਤਲਬ ਤੁਹਾਡੀ ਏਜ ਦੇ ਹਿਸਾਬ ਨਾਲ ਤੁਹਾਡਾ ਸੱਤਰ ਬਿਲਕੁਲ ਬਿਲਕੁਲ ਠੀਕ ਹੈਗਾ, ਨੱਬੇ ਜ਼ਿਆਦਾ ਹਾਂਜੀ, ਹਾਂਜੀ ਸੱਤਰ ਠੀਕ ਹੈ, ਨੱਬੇ ਜਿਹੜਾ ਸੌ ਸੀ ਉਹ ਜ਼ਿਆਦਾ ਸੀ
ਹਾਂ ਉਹ ਤੇ ਦੇਖੋ ਸੀ ਉਹ ਤੇ ਮੈਂ ਜਦੋਂ ਕੁਰਸੀ ਤੇ ਵੀ ਪਹਿੰਦੀ ਸੀਗੀ ਨਾ ਮੈਨੂੰ ਇਨੂੰ ਦਿੱਕਤ ਆਉਂਦੀ ਸੀ ਕੁਰਸੀ ਤੇ ਵੀ ਨੀ ਬੈਨ ਹੁੰਦਾ ਸੀ, ਕਿਉਂਕਿ ਮੇਰਾ ਇਨਾ ਸਾਈਜ਼ ਵੱਧ ਗਿਆ ਸੀ ਇੰਨਾ ਮੋਟਾਪਾ ਆ ਗਿਆ ਸੀ ਮੇਰੇ ਸਰੀਰ ਤੇ ਇਹ ਮੈਨੂੰ ਬਾਹਰ ਦਾ ਖਾਣਾ ਖਾ ਖਾ ਕੇ ਪਰ ਜਦੋਂ ਤੋਂ ਮੈਂ ਘਰ ਦਾ ਖਾਣਾ ਖਾਨਾ ਸ਼ੁਰੂ ਕੀਤਾ। ਹੈ ਉਦੋਂ ਮੇਰਾ ਸਰੀਰ ਵੀ ਠੀਕ ਹੈ, ਤੇ ਮੇਰਾ ਸਵਸਥ ਬਹੁਤ ਵਧੀਆ ਹੋ ਗਿਆ
ਬਸ ਇਹੋ ਚੀਜ਼ਾਂ ਹੁੰਦੀਆਂ, ਜਿਹੜੀਆਂ ਆਪਾਂ ਨੂੰ ਬਚਾ ਕੇ ਰੱਖਦੀਆਂ
ਓਹੀ ਤੇ ਫੇਰ ਮੈਂ ਹੁਣ ਇਹੀ ਕੋਸ਼ਿਸ਼ ਕਰਦੀ ਹਾਂ, ਮੈਂ ਬਾਹਰ ਦਾ ਖਾਊ ਨਾ ਤੇ ਤੇਲ ਵੀ ਮਤਲਬ ਘਰੇ ਵੀ ਆਪਾਂ ਉਹੀ ਤੇਲ ਯੂਜ ਕਰਦੇ ਹੈਗੇ ਆ, ਜਿਹੜਾ ਸਾਨੂੰ ਠੀਕ ਮਤਲਬ ਕੀ ਮੋਟਾਪਾ ਨਾਲ ਆਏ ਮੇਰੇ
ਹਾਂਜੀ, ਹਾਂਜੀ, ਹਾਂਜੀ ਪਤਾ ਕੀ ਗੱਲ ਆ ਬਜ਼ਾਰ ਦਾ ਤੇਲ ਪਤਾ ਨਹੀਂ ਕਿੰਨੀ ਕੀ, ਕੀ ਚੀਜ਼ ਤਲੀ ਹੁੰਦੀ ਉਹਦੇ ਵਿੱਚ ਉਹਨਾਂ ਨੇ ਤੇ ਆਪਾਂ ਘਰ ਆਪਣੀਆਂ ਸਬਜ਼ੀਆਂ ਵਗੈਰਾ ਜਾਂ ਪਾਪੜ ਵਗੈਰਾ ਪਕੌੜੇ ਵਗੈਰਾ ਤਲਦੇ ਹਾਂ ਉਹਦੇ ਚਲੋ ਸਾਨੂੰ ਪਤਾ ਵੀ ਆਪਾਂ ਆਪ ਤਲੇ ਸਾਨੂੰ ਆਪਣੇ ਵਿਸ਼ਵ-ਵਿਸ਼ਵਾ ਹਾਂਜੀ ਉਹ ਸਾਨੂੰ ਵਿਸ਼ਵਾਸ ਹੁੰਦਾ ਆਪਣੇ ਤੇ ਵੀ ਆਪਾਂ ਇਹ ਚੀਜ਼ਾਂ ਕੋਈ ਗੱਲ ਨੀ ਆਪਾਂ ਅਨੂੰ ਦੁਬਾਰਾ ਖਾਸ ਲਓ।
ਹਾਂ ਆਪਣੇ ਹੱਥ ਦਾ ਦੇਖੋ ਬਣਾਇਆ, ਯਾਂ ਫਿਰ ਆਪਣੇ ਘਰ ਵਾਲੇ ਦੇ ਹੱਥ ਦਾ ਬਣਾਇਆ ਉਹਦਾ ਤੇ ਦੇਖੋ ਕੋਈ ਮੁਕਾਬਲਾ ਹੀ ਨਹੀਂ ਹੈ, ਜਿੱਥੇ ਮਰਜ਼ੀ ਚਲੇ ਜਾਓ ਚੈਨ ਤੇ ਸਾਨੂੰ ਘਰ ਆ ਕੇ ਹੀ ਮਿਲਦਾ ਹਨਾ, ਜੇ ਜਿੱਧਰ ਮਰਜ਼ੀ ਦੀ ਰੋਟੀ ਖਾ ਲਓ ਚੈਨ ਤੇ ਘਰ ਦੀ ਰੋਟੀ ਖਾ ਕੇ ਆਂਦਾ।
ਹਾਂਜੀ, ਹਾਂਜੀ ਚੈਨ ਘਰ ਦੀ ਰੋਟੀ ਖਾ ਕੇ ਕਿਉਂਕਿ ਜੋ ਘਰੇ ਚੀਜ਼ ਮਿਲਣੀ ਹੈ, ਉਹ ਬਸ ਘਰੇ ਹੀ ਹੈ ਹਾਂਜੀ ਬਾਜ਼ਾਰ ਜਾਓਗੇ। ਹਜ਼ਾਰਾਂ-ਹਜ਼ਾਰਾ, ਰੁਪੇ ਦੀ ਰੋਟੀ ਹੈ ਸਿਰਫ ਦੋ ਜਾਣੇ ਦੋ ਤਿੰਨ ਜਾਣੇ ਵੀ ਜਾਓਗੇ, ਤੇ ਫਿਰ ਵੀ
ਉਹ ਤੇ ਹੈ ਹੀ ਰੋਟੀ ਇੰਨੀ ਮਹਿੰਗੀ ਹੋ ਗਈ, ਆਪਾਂ ਏ ਪਿਛਲੀ ਵਾਰੀ ਘੁੰਮਣ ਗਏ ਸੀ ਕਿਧਰੇ ਤੇ ਉੱਥੇ ਕੀ ਹੋਇਆ, ਸਾਨੂੰ ਮਤਲਬ ਇੰਨਾ ਤਾਂ ਸਾਡਾ ਕਿਰਾਇਆ ਨਹੀ ਸੀਗਾ। ਜਿੰਨੀ ਸਾਨੂੰ ਰੋਟੀ ਦੀ ਅ ਰੋਟੀ ਦਾ ਰਕਮ ਪੈ ਗਈ ਹੈ, ਰੋਟੀ ਦੇ ਹੀ ਸਾਨੂੰ ਘੱਟੋ ਘੱਟ ਤਿੰਨ ਜਾਰ ਰੁਪਏ ਪੈ ਗਏ ਨੇ,
ਹਾਂਜੀ ਤੇ ਕਿੰਨੇ ਬੰਦੇ ਸੀ, ਤੁਸੀਂ ਦੋ ਤਿੰਨ ਬੰਦੇ ਹੋਵੋਗੇ।
ਹਾਂ ਆਪਾਂ ਤਿੰਨ ਬੰਦੇ ਸੀਗੇ ਪਰ ਦੇਖੋ, ਇੰਨੀ ਆਪਾਂ ਇੱਕ ਨਾਂਣ ਹੀ ਲਿੱਤਾ ਸੀਗਾ ਉ ਉਹ ਨਾਣ ਹੀ ਸਾਨੂੰ ਸੱਠ ਰੁਪਏ ਦਾ ਪਿਆ ਤੇ ਇੱਕ ਨਾਣ ਨਾਲ ਤੇ ਪੇਟ ਭਰਨਾ ਨੀ ਸੀ, ਅਗਾ ਆਪਾਂ ਦੋ ਉਦੋ ਨਾਣ ਲੈ ਲਏ ਇੱਕ ਬੰਦੇ ਨੂੰ ਮੰਨ ਲਓ, ਤੁਸੀਂ ਇੱਕ ਸੌ ਵੀਹ ਰੁਪਏ ਦਾ ਪੈ ਗਿਆ।
ਹਾਂਜੀ ਤੇ ਦੇਖਲਓ, ਤੁਸੀਂ ਘਰ ਇੱਕ ਸੌ ਵੀਹਾਂ ਵਿੱਚ ਸਾਰਾ ਸਾਰੇ ਪਰਿਵਾਰ ਨੇ ਰੋਟੀ ਖਾ ਲੈਣੀ।
ਹੋਰ ਸਬਜ਼ੀ ਸੁਬਜੀ ਲਿਆ ਸਕਦਾ ਬੰਦਾ,
ਹਾਂਜੀ ਹਾਂ,
ਤੇ ਮੈਂ ਤੇ ਤੁਹਾਨੂੰ ਇਹੀ ਸਲਾਹ ਦਾਂਗੀ, ਜਿਹੜੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਬਾਹਰ ਦੀ ਜਿਹੜੀ ਚੀਜ਼ਾਂ ਹੈ, ਖਾਣ ਤੋਂ ਮਨਾ ਕਰੋ ਤੇ ਮੈਂ ਤੇ ਬਿਲਕੁਲ ਛੱਡ ਤੀ ਤੀ ਹੈ,
ਮੈਂ ਤੇ ਇਹਨਾਂ ਨੂੰ ਮਨਾ ਕਰਦਾ ਵਾਂ,
ਚਲੋ ਫਿਰ ਹੁਣ ਤੁਸੀਂ ਵੀ ਕੋਸ਼ਿਸ਼ ਕਰਨਾ ਤੁਸੀਂ ਵੀ ਨਹੀ ਖਾਣੀ ਠੀਕ ਆ ਚਲੋ, ਮੈਂ ਫਿਰ ਕਰਾਂਗੀ ਤੁਹਾਡੇ ਨਾਲ ਗੱਲ ਆ ਨਾ ਤੁਸੀਂ ਮਿਲਣ,
ਹਾਂਜੀ-ਹਾਂਜੀ ਆਵਾਂਗੇ ਆਵਾਂਗੇ, ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ